ਓਹ।
ਸ਼ਸ਼੍ਰੀ ਕਾਲ, ਜਸਕੀਰਤ।
ਸਸ਼ਰੀ ਕਾਲ ਨਾਣੋ, ਤੂੰ ਕਿਵੇਂ ਆ! ਕੀ ਯਾਦ ਈ ਨੀ ਕਰਦੀ ਸਾਨੂੰ ਤੂੰ? ਹੁਨ ਬਿਲਕੁਲ ਵੀ, ਕਿੱਥੇ ਰੈਂਦੀ ਐ ਤੂੰ ਕੁੜੀਏ?
ਬਸ, ਕੰਮਾ-ਕਾਰਾਂ 'ਚ ਵਿਅਸਤ ਰੈਂਦੀ ਏ ਘਰ ਆਂਦੇ।
ਤੂੰ ਕਦੇ ਐਵੇਂ ਨਾ ਕੈਅ ਦੀ ਵੀ, ਹਾਂ, ਮੈਂ ਕੰਮ-ਕਾਰਾ 'ਚ ਵਿਅ ਜਦੋਂ ਵੀ ਪੁੱਛ ਲੋ ਕੰਮ-ਕਾਰ, ਕੇੜੇ ਤੇਰੇ ਕੰਮ- ਕਾਰ ਰੁਕੇੇ ਨੇ?
ਯਾਰ, ਕੀ ਕਰਾਂ? ਮੰਮਾ- ਮੰਮਾ ਦੀ, ਜਿਵੇਂ ਮੰਮਾ ਵਿਆਹ ਬਿਮਾਰ ਰੈਂਦੇ ਨੇ, ਫੇਰ ਉਨਾਂ ਦੀ ਹੈਲਪ ਕਰਾਂਦੀ ਆ ਮੈਂ ਕੰਮ-ਕਾਰਾਂ 'ਚ।
ਅੱਛਾ, ਠੀਕ ਐ। ਮੈਂ ਤਾਂ ਸੋਚਦੀ ਪਈ ਸੀ, ਮੈਂ ਕੇਆ ਤੈਨੂੰ ਫੋਨ ਕਰਾਂ, ਤੇ ਮੈਂ ਕੇਆ ਮੈਨੂੰ ਐ ਨਾ ਏਅ ਸਮਝੀ ਯਾਰ ਦੇਖ ਕਿਤਾਬਾਂ ਆਪਣੇ ਆਪਾਂ ਨੂੰ ਚਾਈਦੀ ਨੇ ਮੈਂ ਨਈ ਕਿਤਾਬ ਲੈ ਕੇ ਆਏ ਸੀ ਅਪਨੇ ਦੇਸ਼ ਵਾਸਤੇ ਵਿਭਾਗ 'ਚੋਂ ਈ ਓਥੇ। ਪਾਪਾ ਦਾ ਕੈਂਪ ਲੱਗਿਆ ਹੋਇਆ ਸੀ ਤੇ ਫਿਰ ਮੈਂ ਸੋਚਿਆ ਵੀ ਨਾ, ਤੈਨੂੰ ਵੀ ਦੱਸਾਂ ਮੈਂ, ਯਾਰ? ਮੈਂ ਓ ਮੈਨੂੰ ਵੀ ਜਾਦਾ ਇੰਨੀ ਜਾਦਾ ਜਾਨਕਾਰੀ ਹੁਨ ਨੀ ਜਾਨਾ, ਜਾਨਕਾਰੀ ਮੈ ਕਹਿੰਨੀ ਆ, ਮੈ ਦਸ ਨੀ ਸਕਦੀ। ਕੀ ਏਨੂੰ ਮੈ ਪਾਵਾਂ? ਫੋਨਾਂ 'ਚ ਨੀ ਵੇਖ ਸਕਦੇ, ਜਿੰਨੂੰ ਆਪਾਂ ਕਿਤਾਬਾਂ ਨੂੰ ਪੜ੍ਹ-ਪੜ੍ਹ ਕੇ ਵੇਖ ਸਕਦੇ ਨੇ।
ਹਾਂ-ਹਾਂ।
ਸੋਚਿਆ ਵੀ ਨਾ ਮੈਂ ਤੇਰੇ ਨਾਲ ਗੱਲ ਕਰਾਂ ਤੇ ਆਪਣੇ ਗੱਲ ਦੀ ਦਿਲ ਸਾਂਝੀ ਕਰਾਂ, 'ਤੇ ਮੈਂ ਤੈਨੂੰ ਦੱਸਾਂ ਕਿ ਕਿਤਾਬਾਂ ਦੇ ਕਿੰਨੇ ਵੀ ਮਜ਼ੇ ਪੜ੍ਹਨ ਨੀ, ਮੈਂ ਸਵਸਥ ਵਿਭਾਗ 'ਚ ਸਵਸਥ ਵਿਭਾਗ ਵੀ ਕਿਤਾਬ ਲੈ ਕੇ ਆਈ ਸੀ। ਦੇ ਮਤਲਬ, ਜਿਵੇਂ ਬਿਮਾਰੀਆਂ ਦੇ ਰੋਗ ਹੁੰਦੇ ਨੇ, ਜਿੰਨੇ ਵੀ ਅਪਨੇ ਕਿਵੇਂ ਠੀਕ ਕਰ ਸਕਦੇ ਨੇ, ਕਿਵੇਂ ਰੋਗ ਲਗ ਐ ਕਿਵੇਂ ਰੋਗ ਦਾ ਪਤਾ ਲੱਗਦੈ, ਉਹ ਸਾਰੀ ਗੱਲਾਂ ਸੀ। ਕਿਸੇ ਨੇ ਸੋਚਿਆ, ਮੈ ਮੇਨੂੰ ਵੀ ਓਹੀ ਦੱਸਦੀ ਐ। 'ਤੇ ਫੇਰ ਤੂੰ ਦੱਸ, ਤੇਰਾ ਕੀ ਖਿਆਲ ਏ ਇਸ ਗੱਲ ਬਾਰੇ?
ਮੈਂ ਸੋਚਦੀ ਸੀ ਜਿਵੇਂ, ਤੂੰ ਤਾਂ ਸਵਸਥ ਭਾਗ 'ਚ ਲੱਗੀ ਆ ਉਸਦੇ ਮਿਲ-ਜੁਲੀ, ਕਿਤਾਬ ਲੈ ਕੇ ਆਈਏ ਨਾ?
ਹੈਲੋ!
ਮੈਂ ਸੋਚਦੀ ਸੀ ਜਿਵੇਂ ਪੜ੍ਹਾਈ ਲਈ ਬੱਚੇ ਪੜ੍ਹਾਈ ਦੀ, ਸਕੂਲ-ਸਕੂਲ ਦੀ
ਆਹ, ਸਟੋਰੀਆਂ ਪੁਰਾਨੇ ਜ਼ਮਾਨਿਆਂ ਦੀ ਐ, ਰਸੀਦ ਬੁੱਕ ਲੇ, ਕਿਤਾਬ ਲੈ ਕੇ ਆਵਾਂ।
ਮੈ ਤੂੰ ਮੇਰੀ ਗੱਲ ਤੇ ਸਮਝ ਰੀ, ਮੈਂ ਤੈਨੂੰ ਕੀ ਸਮਝਾਣਾ ਚਾਹੁੰਦੀ ਆ, ਤੈਨੂੰ ਤੇ ਗੱਲ ਈ ਨੀ ਪਤਾ ਲੱਗ ਰੀ, ਕਿਵੇਂ ਪਾਗਲਾ? ਵਾਂਗੂ ਕਰਦੀ ਪਈ ਏ ਤੂੰ, ਸਟੋਰੀਆਂ-ਸਟੋਰੀਆਂ। ਮੈਂ-ਮੈਂ ਤੈਨੂੰ ਏਹ ਗੱਲ ਕੈਅ ਰੀ ਆ ਵੀ ਜੇੜੀ ਜੇੜੀ ਕਿਤਾਬਾਂ ਤੋਂ ਸਾਨੂੰ ਜਾਨਕਾਰੀ ਮਿਲਦੀ ਐ
ਹਾਂ ਹਾਂ
ਹਾਂ, ਤੇ ਫਿਰ ਮੈਂ ਓ ਕੈਅ ਰਈ ਆਂ ਬੀ ਤੂੰ ਜਾਨਕਾਰੀ ਵਾਲੀ ਕਿਤਾਬਾਂ ਦੱਸ ਨਾ ਵੀ ਕੇੜੀ ਜਾਨਕਾਰੀ? ਤੂੰ ਯਾਰ ਐਸੇ ਕੀ ਯਾਰ, ਤੂੰ ਕਦੇ ਕਿਤਾਬਾਂ ਨੀ ਪੜ੍ਹੀਆਂ?
ਨਈ ਨਈ ਮੈਂ ਲਿਤੀ ਲਿੱਤੀ ਹੋਈ ਐ
ਤੇ ਮੈਂ ਓਈ ਤੇ ਪੁੱਛਦੀ ਆਂ ਤੂੰ ਕੇੜੀ ਕਿਤਾਬ ਲਈ ਸੀ ਤੂੰ ਕੀ ਪੜ੍ਹ ਵਿੱਚ ਮੈਨੂੰ ਓਹ ਦੱਸ।
ਓ ਜਿਵੇਂ ਮੈਂ ਯਾਰ ਮੈਨੂੰ ਯਾਦ ਈ ਨੀ ਆਂਦਾ ਪੇਆ ਓਸਦਾ ਨਾਮ ਮੈਂ ਨਾ ਕੰਮਾਂ ਕਾਰਾਂ ਚ ਬੜੀ ਵਿਅਸਤਾ ਸਾਰੇ ਨਾਮ ਈ ਭੁੱਲ ਗਏ। ਕਿਤਾਬਾਂ ਦੇ ਕੀ ਮੈਂ ਹੁਣੇ ਪੜ੍ਹ ਰਈ ਸੀ ਥੋੜ੍ਹੀ ਦੇਰ ਪਹਿਲਾਂ ਮੈਂ ਵੇਖ ਕੇ ਬਤਾਂਦੀ ਆਂ
ਹਾਂ, ਤੂੰ ਮੈਨੂੰ ਦੱਸਨੀ ਮੈਂ ਓਹੀ ਤੇ ਯਾਰ ਦੇਖ ਆਪਾ ਜੀ ਨੇ ਫੋਨਾਂ ਚ ਲੱਗੇ ਰੈਂਦੇ ਨੇ ਜੇ ਆਪ ਬੱਚਿਆਂ ਨੂੰ ਵੀ ਏਹ ਚੀਜ ਸਿਖਾਈਏ ਵੀ ਕਿਤਾਬਾਂ ਚ ਪੜ੍ਹਨ ਨੂੰ ਉੱਥੇ ਜਾਨਕਾਰੀ ਲੈਨ ਤੇ ਆਪਾਂ ਨੂੰ ਕਿੰਨੇ ਫੈਦੇ ਨੇ ਫੇਰ ਉਦੀ
ਹਾਂ-ਹਾਂ
ਹਾਂ ਤੇ ਫਿਰ ਓਈ ਤੇ ਨਾ ਯਾਰ ਆਪਾਂ ਨੂੰ ਕਿਤਾਬਾਂ ਚ ਵੀ ਪੜ੍ਹਨਾ ਚਾਈਦਾ, ਓਥੋਂ ਸਾਨੂੰ ਫ ਤੇ ਪਤਾ ਚੱਲਦੇ ਨੇ ਵੀ ਹਾਂ ਕੀ ਕਰ ਸਕਦੇ ਨੇ
ਹਾਂ, ਫੇਰ ਸਈ ਗਲੇ ਏ। ਆਪਾਂ ਆਪਾਂ ਨਾ ਦੋਵੇਂ ਕੱਠੇ ਜਾ ਕੇ ਲੇ ਕੇ ਆਵਾਂਗੇ। ਆਪਾਂ ਨਾਲੇ ਹੁਨ ਛੋਟ ਟੀਆਂ ਛੁੱਟੀਆਂ ਹੋ ਰਈਆਂ ਨੇ ਆਪਾਂ ਦੋਵੇਂ ਕੱਠੇ ਮਿਲ-ਜੁਲ ਕੇ ਪੜ ਪੜਾਂਗੇ।
ਅੱਛਾ, ਓਹੀ ਤੇ ਨਾ ਮੈਂ ਤੈਨੂੰ ਏਹੀ ਗੱਲ ਉਹਾ ਵਾਸਤੇ ਤਾਂ ਮੈਂ ਤੈਨੂੰ ਫੋਨ ਕੀਤਾ ਸੀ। ਤੂੰ ਮੇਰੀ ਗੱਲ ਸਮਝ ਈ ਨਈ ਰਈ ਸੀ। ਮੈਂ ਏਹੀ ਤਾਂ ਤੈਨੂੰ ਸਮਝੋਣਾ ਚੌਂਦੀ ਸੀ। ਤੇਰੇ ਕੋਲੋਂ ਨਾ ਵਾਜ਼ ਬੜੀ ਕੱਟ-ਕੱਟ ਕੇ ਆਂਦੀ ਪਈ ਐ ਤੇ ਥੋੜਾ ਟਿੱਕ ਕੇ ਬੋ ਜਾ। ਹੁਣ ਗੱਲ ਕਰ ਲੈ ਮੈਂ ਇੰਨੇ ਦਿਨਾਂ ਬਾਅਦ ਤੈਨੂੰ ਫੋਨ ਕੀਤਾ ਤੂੰ ਐਵੇਂ ਕਰ ਰਈ ਐ ਹੁਨ।
ਮੇਰੇ ਕੋਲ ਤੇ ਤੇਰੀ ਵਾਜ ਨੀ ਔਂਦੀ
ਮੇਰੀ ਤਾਂ ਵਦੀਆ ਆਂਦੀ ਪਈ ਏ ਤੂੰ ਹੀ ਕਰਦੀ ਪਈ ਏ ਨਾਟਕ ਜੇ, ਪਤਾ ਨੀ ਕਿਉਂ।
ਨਈ ਨਈ ਮੇਰੇ ਤੇਰੀ ਨਾ ਵਾਜ ਬੜੀ ਕੱਟ-ਕੱਟ ਕੇ ਔਂਦੀ ਏ।
ਹਾਂ, ਯਾਰ ਬੋਤ ਫੈਦਾ ਐ ਕਿਤਾਬਾਂ ਪੜ੍ਹਨ ਦਾ ਤੇ ਬਹੁਤ ਜ਼ਿਆਦਾ ਫੈਦਾ। ਆਪਾਂ ਨੂੰ ਸਾਰੀ ਚੀਜਾਂ ਬਾਰੇ ਪਤਾ ਚੱਲ ਜਾਂਦੈ ਤੇ ਇੱਕ ਏ ਐ ਨਾ ਬੰਦੇ ਦੀ ਅੱਖਾਂ ਦੀ ਨਜਰਾਂ ਖ਼ਰਾਬ ਹੁੰਦੀਐ। ਆਪਾਂ ਪੜ੍ਹ ਸਕਦੇ ਨੀ ਹੈਂ ਆਪਾਂ ਆਪਨਾ ਜੋਰ ਨੀ ਪੈਂਦਾ ਅੱਖਾਂ ਤੇ, ਤੇ ਕਤਾਬ ਤਾਂ ਕਤਾਬ ਐ। ਆਪ ਹੁਨ ਕੀ ਹੋ ਗਿਐ? ਲੋਕ ਈ ਕਤਾਬਾਂ ਪੜ੍ਹਨੀ ਛੱਡ ਗਏ ਨੇ ਪਰ ਕਤਾਬਾਂ ਦੀ ਹੁਣ ਵੇਖ ਲੈ ਆ ਜੇਹੜੀ ਲਾਇਬ੍ਰੇਰੀਆਂ ਹੁੰਦੀਆਂ ਨੇ ਕਿੰਨੀਆਂ ਕਤਾਬਾਂ ਹੁੰਦੀਆਂ ਓ ਕਾਦੇ ਵਾਸਤੇ ਹੁੰਦੀਆਂ, ਪੜ੍ਹਨ ਵਾਸਤੇ ਤਾਂ ਹੁੰਦੀਆਂ ਨੇ ਤਾਂ ਹੀ ਤਾਂ ਤੇ ਬਣਾਈਆਂ ਨੇ ਕਿਤਾਬਾਂ ਨੂੰ ਪੜ੍ਹੋ ਓਹਨਾਂ ਦਾ'- ਸਹੀ ਉਪਯੋਗ ਕਰੀਏ ਆਪਾਂ ਸਹੀ ਇਸਤੇਮਾਲ ਕਰੀਏ
ਮੈਮ, ਜਿਵੇਂ ਆਪਾਂ ਫੋਨ ਵੇਖਦੇ ਨੇ, ਫੋਨ ਤੋਂ ਛੁੱਟ ਕੇ ਆਪਾਂ ਨੂੰ ਕਿਤਾਬਾਂ ਪੜ੍ਹਨ ਦਾ ਸਮੇਂ ਮਿਲਦਾ ਏ, ਅਖਾਂ ਨੀ
ਏ ਸਈ ਐ, ਹਾਂ
ਨਾਲੇ ਸਾਨੂੰ ਹੋਰ ਜਾਨਕਾਰੀਆਂ ਵੀ ਮਿਲਦੀਆਂ ਨੇ
ਬਿਲਕੁਲ ਸਹੀ ਗੱਲ ਆ ਤੇਰੀ ਬਹੁਤ ਜਾਣਕਾਰੀਆਂ ਮਿਲਦੀਆਂ ਨੇ ਹੁਣ ਜਿਵੇਂ ਤੈਨੂੰ ਪਤਾ ਐ ਆ ਜਿਵੇਂ ਆਪਾਂ ਘਰੇ ਖਾਣੇ ਬਣਾਉਂਦੇ ਨੇ ਖਾਣ ਖਾਣ ਬਣਾਉਣ ਦੀ ਵੀ ਕਿਤਾਬਾਂ ਆਉਂਦੀਆਂ ਨੇ ਵੀ ਆਹ ਸਬਜ਼ੀ ਕਿਵੇਂ ਬਣਦੀ ਆ ਸਬਜ਼ੀ ਕਿਵੇਂ ਬਣਦੀ ਹਾਂ।
ਹਾਂ ਮੈਂ ਉਹੀ ਤਾਂ ਕਿਤਾਬ ਲੈ ਕੇ ਆਈ ਹੋਈ ਹੈ।
ਅੱਛਾ ਅੱਛਾ ਤੇ ਫਿਰ ਮੈਨੂੰ ਦੱਸ ਨਾ ਉਹਦੇ ਚ ਕਿਹੜੀ ਕਿਹੜੀ ਸਬਜ਼ੀਆਂ ਬਣਾਉਣੀਆਂ ਸਿਖਾਈਆਂ ਨੇ ਸਾਰੀ ਸਬਜ਼ੀਆਂ ਤੇ ਮੈਨੂੰ ਨਾ ਦੱਸ ਧੋਣੀ ਤੂੰ ਯਾਰ ਕੁਛ ਦੱਸਦੀ ਨੀ ਪਈ ਮਿੱਠੇ ਚ ਦੱਸ ਕੀ ਹਾਂ।
ਉਸ ਚ ਮਿੱਠੇ ਚ ਵੀ ਬਹੁਤ ਉਹਨਾਂ ਦੇ
ਰੈਸਪੀਆਂ ਨੇ ਜਿਵੇਂ ਸਬਜ਼ੀ ਹੋ ਗਈ ਪਨੀਰ ਦੀ ਸਬਜ਼ੀ ਹੋ ਗਈ ਦਾਲਾਂ ਦੀ ਰੈਸਪੀਆਂ ਹੋ ਗਈਆਂ ਨੇ ਆਲੂ ਆਲੂ ਦੀ ਸਬਜ਼ੀ ਦੀ ਰੈ ਪੀ
ਆਲੂ ਸ਼ਿਮਲਾ ਮਿਰਚ ਦੀ ਆਲੂ ਬੈਂਗਣ ਦੀ ਬਹੁਤ ਸਬਜ਼ੀਆਂ ਦੀ ਰੈਸਪੀਆਂ ਨੇ ਉਸ 'ਚ ਨਾਲੇ ਮਿਠਾਈਆਂ ਦੀ ਵੀ ਇਹ
ਅੱਛਾ ਮਿਠਾਈਆਂ ਕਿਹੜੀ ਕਿਹੜੀ ਮਿਠਾਈ ਦੀ ਹੈਗੀ ਆ ਮੈਨੂੰ ਦੱਸ
ਮਿਠਾਈਆਂ ਜਿਵੇਂ ਡੋਡਾ ਬਰਫ਼ੀ ਹੋ ਗਈ ਗੁਲਾਬ ਜਾਮੁਣ ਹੋ ਗਈ ਰਸਗੁੱਲੇ ਦੀ ਬਰਫ਼ੀਆਂ ਆਂਦੀ ਕਾਫ਼ੀ ਚਮਚਮ ਇਹਨਾਂ ਦੀ ਨਾਲੇ ਉਸਦੀ ਆਈਸ ਕਰ੍ਰੀਮਾਂ ਆਈਸ ਕਰ੍ਰੀਮਾਂ ਦੀ ਵੀ ਰੈਸਪੀ
ਅੱਛਾ ਅੱਛਾ ਹਾਂ ਹਾਂ ਤੇ ਫਿਰ ਤੈਨੂੰ ਕਿਹੜੀ ਮਿਠਾਈ ਬਣਾਉਣੀ ਆਉਂਦੀ ਹੈ ਮੈਨੂੰ ਇਹ ਦੱਸ
ਹਾਂ ਮੈਨੂੰ ਜਿਵੇਂ ਉਹ ਬਰਫ਼ੀ ਮਨਾਉਣੀ ਆਉਂਦੀ
ਅੱਛਾ ਕਿਵੇਂ ਮਨਾਉਂਦੀ ਆ ਤੂੰ ਦੱਸ ਮੈਨੂੰ ਫਿਰ
ਹਾਂ ਪਹਿਲਾਂ ਦੂ ਧੁੱਧ ਨੂੰ ਫਾੜ ਕੇ ਕਰਕੇ ਉਸ ਨੂੰ ਜਿਵੇਂ ਉਸ 'ਚ ਪਹਿਲਾਂ ਫਿਰ ਮਿੱਠਾ ਮਿੱਠੇ ਦੀ ਚਾਸ਼ਣੀ ਬਣਾ ਦਿੰਦੀ ਹਾਂ।
ਅੱਛਾ।
ਮਿੱਠੇ ਦੀ ਚਾਰਸ਼ਣੀ ਮਨਾਉਣ ਤੋਂ ਬਾਅਦ ਉਹ ਮੈਂ ਤਾਂ ਰੈਸਪੀ ਆ ਦੋ ਦੂਜੀ ਬਿਤਾਉਣ ਲੱਗੀ ਕਨਫਿਊਜ਼ ਹੀ ਹੋ ਗਈ ਚੱਲ ਮੈਂ ਤੈਨੂੰ ਲੱਡੂ ਦੀ ਰੈਸਪੀ ਬਤਾਉਂਦੀ
ਹਾਂ ਦੱਸ
ਪਹਿਲਾਂ ਜਿਵੇਂ ਬੇਸਣ ਲੀਦਾ ਹੈ ਬੇਸਣ ਬੇਸਣ ਚ ਨਾ ਮਾੜਾ ਜਿਹਾ ਪਾਣੀ ਪਾ ਕੇ ਉਸ ਚ ਫੂੜ ਵਾਲਾ ਕਲਰ ਪਾ ਕੇ ਓਰੇਂਜ ਦਾ ਓਰੇਂਜ ਰੰਗ ਪਾ ਕੇ
ਹੂੰ,,,
ਉਸ 'ਚ ਮਿਕਸ ਕਰਕੇ ਫਿਰ ਉਸ ਜਿਹੜੀ ਛੱਲਣੀ ਹੁੰਦੀ ਹੈ ਨਾ
ਹੂੰ-ਹੂੰ
ਉਸ ਚ ਛਾਣ ਲਈ ਲਈਦਾ ਜਿਵੇਂ ਉਸਦੇ ਮਾੜੀ ਮਾੜੀ ਜਿ ਆਉਂਦੀ ਐ ਫਿਰ ਉਸ ਤੋਂ ਬਾਅਦ ਆਪਾਂ ਚਾਸ਼ਣੀ ਮਨਾਉਂਦੇ ਨੇ ਚੀਨੀ ਪਾ ਕੇ
ਹੂੰ-ਹੂੰ
ਚੀਨੀ ਚ ਮਾੜਾ ਜਿਹਾ ਪਾਣੀ ਪਾ ਕੇ ਉਹਦੇ ਚ ਚਾਸ਼ਣੀ ਬਨ ਜਾਂਦੀ ਹੈ। ਫਿਰ ਉਸ ਤੋਂ ਬਾਅਦ ਜਿਹੜਾ ਆਪਾਂ ਉਹ ਮਨਾਏ ਸੀ। ਵੇਸਣ ਦੇ ਫਿਰ ਉਹ ਉਹਨੂੰ ਚਾਸ਼ਣੀ ਚ ਮਿਕਸ ਕਰ ਲੈਂਦੇ ਨੇ, ਫਿਰ ਉਸ ਤੋਂ ਬਾਅਦ ਉਸ ਉਸਨੂੰ ਗੋਲ -ਗੋਲ ਕਰ ਗੋਲ ਕਰਕੇ ਲੱਡੂ ਦੀ ਤਰ੍ਹਾਂ ਫੇਰ ਉਸਨੂੰ ਰੱਖ ਦਿੰਦੇ ਨੇ, ਫੇਰ ਉਹ ਉਸਦੇ ਅੰਦਰ ਜਿਵੇਂ ਉਸਦੇ ਅੰਦਰ ਜਿਵੇਂ ਆਪਾਂ ਨੂੰ ਜਿਹੜੇ ਵੀ ਫਰੂ ਡਰਾਏ ਫਰੂਟ ਪਾਉਣੇ ਹੁੰਦੇ ਨੇ ਉਹ ਵੀ ਪਾ ਲੈਂਦੇ ਨੇ।
ਅੱਛਾ।
ਹਾਂ ਮੈਂ ਮਨਾਈ ਸੀ ਇੱਕ ਦਿਨ।
ਹਾਂ, ਤੂੰ ਮੈਨੂੰ ਤਾਂ ਖਵਾਏ ਨੀ।
ਯਾਰ ਸਾਡੇ ਘਰੇ ਉਸ ਦਿਨ ਰਿਸ਼ਤੇਦਾਰ ਆਏ ਹੋਏ ਸੀ, ਮੈਂ ਤੇਰੇ ਘਰੇ ਆਉਣ ਲੱਗੀ ਸੀ ਤਾਂ ਫੇਰ ਉਹਨਾਂ ਨੇ ਰੋਕ ਲਿਆ ਮੈਨੂੰ, ਮੈਨੂੰ ਨੀ ਪਤਾ ਉਹ ਅਚਾਨਕ ਹੀ ਆ ਗਏ।
ਚੱਲ ਫੇਰ ਹੁਣ ਮੈਂ ਵੀ ਬਣਾ ਕੇ ਵੇਖਾਂਗੀ। ਆਪਣੇ ਘਰੇ ਆਪੇ ਹੀ, ਮੈਂ ਵੀ ਘਰੇ ਹੀ ਬਣਾ ਕੇ ਵੇਖ ਵੇਖਾਂਗੀ, ਫੇਰ ਵੇਖਾਂਗੀ ਵੀ ਕਿਵੇਂ ਦੇ ਬਣ ਕਿਵੇਂ ਦੇ ਨਹੀਂ। ਲੱਗਦੇ ਤਾਂ ਬੜੇ ਸਵਾਦ ਨੇ, ਬਹੁਤ ਸਵਾਦ ਲੱਗਦੇ ਨੇ।
ਹਾਂ ਨਾਲੇ ਤੇਰੇ ਤਾਂ ਫੇਵਰੇਟ ਨੇ, ਮੈਂ ਤਾਂ ਹੀ ਤਾਂ ਉਸ ਦਿਨ ਤੇਰੇ ਕੋਲੋਂ ਲੈ ਕੇ ਆਉਂਦੀ ਪਈ ਸੀ ਇਹ ਚ ਸਾਡੇ ਘਰੇ ਰਿਸ਼ਤੇਦਾਰ ਆ ਗਏ ਨੇ, ਤੈਨੂੰ ਪਤਾ ਤੇ ਰਿਸ਼ ਰਿਸ਼ਤੇਦਾਰ ਹੁਣ ਫੋਨ ਕਰਕੇ ਤਾਂ ਆਏ ਨੀ ਸੀ। ਏਦਾਂ ਹੀ ਆ ਗਿਆ ਸੀ, ਤਾਂ ਕਰਕੇ ਮੈਂ ਚੇਤਾ ਹੀ ਭੁੱਲ
ਕੋਈ -ਕੋਈ ਗੱਲ ਨੀ -ਕੋਈ ਗੱਲ ਨੀ ਚੱਲ ਫੇਰ ਕੀ ਹੋ ਗਿਆ।
ਕਲ ਜ਼ਰੂਰ ਲੈ ਕੇ ਆਵਾਂਗੀ।
ਹਾਂ ਲੈ ਕੇ ਆਈ, ਬਾਕੀ ਮੈਂ ਵੀ ਘਰੇ ਬਣਾ ਕੇ ਵੇਖਾਂਗੀ, ਫੇਰ ਮੈਂ ਤੈਨੂੰ ਵੀ ਘਲਾਂਗੀ ਜ਼ਰੂਰ ਸਾਰੇ। ਜਿੰਨੇ ਬਨਾਵਾਂਗੀ ਨਾ ਮੈਂ ਤੇਰੇ ਕੋਲ ਵੀ ਘਲਾਂਗੀ ਵੀ ਤੂੰ ਵੀ ਖਾ ਕੇ ਵੀ ਵਧੀਆ ਸਵਾਦ ਆਇਆ ਕਿ ਨਹੀਂ ਆਇਆ। ਮੈਂ ਵੀ ਨਾ ਫਿਰ ਆਹ ਕਿਤਾਬ ਲੈ ਕੇ ਆਵਾਂਗੀ ਆਹੀ ਹੀ। ਤੇ ਜਿਹੜੇ ਚ ਸਾਰੀ ਸਬਜ਼ੀਆਂ ਉਹੀ ਤਾਂ ਗੱਲ ਹੈ ਯਾਰ, ਆਪਾਂ ਨੂੰ ਕਿਤਾਬਾਂ ਬਾਰੇ ਪਤਾ ਨਹੀਂ ਹੈਗਾ, ਆਪਾਂ ਨੂੰ ਕਿਤਾਬਾਂ ਬਹੁਤ ਕੁਛ ਮਿਲਦਾ ਹੈ ਸਾਨੂੰ ਕਿਤਾਬਾਂ ਚ, ਇੰਨੀ ਜਾਣਕਾਰੀ ਮਿਲਦੀ ਹੈ ਨਹੀਂ। ਆਪਾਂ ਫੋਨਾਂ ਚ ਵੀ ਨਹੀਂ ਵੇਖ ਸਕਦੇ। ਕੱਲੀ -ਕੱਲੀ ਚੀਜ਼ ਪੂਰੀ ਚੰਗੀ ਤਰ੍ਹਾਂ ਲਿਖੀ ਹੁੰਦੀ ਆ, ਸਾਨੂੰ ਸਾਰਾ ਕੁਛ ਇੱਥੋਂ ਤੱਕ ਨਾ ਭਾਂਡੇ ਵੀ ਲਿਖੇ ਹੁੰਦੇ ਨੇ, ਕਿਹੜੇ ਭਾਂਡੇ ਚ ਸਬਜ਼ੀ ਬਣੂਗੀ।
ਹਾਂ -ਹਾਂ ਮੈਂ ਨਾ ਤੂੰ ਮੇਰੇ ਮੇਰੇ ਨਾਲ ਚੱਲੀ, ਮੈਂ ਜਿੱਥੋਂ ਲੈ ਕੇ ਆਈ ਸੀ ਮੈਂ ਉਸ ਤੋਂ ਦਵਾ ਕੇ ਲੈ ਕੇ ਆਵਾਂਗੀ ਤੈਨੂੰ।
ਚੰਗਾ -ਚੰਗਾ ਫੇਰ ਮੈਂ ਨਾ ਤੇਰੇ ਕੋਲ ਹੀ ਆਵਾਂਗੀ। ਤੇ ਨਾ ਤੂੰ ਮੈਨੂੰ ਸ਼ਾਮੀ ਨੀ ਆਪਾਂ ਕੱਲ ਚਲਾਂਗੇ, ਅੱਜ ਤੇ ਮੇਰਾ ਥੋੜਾ ਜਿ ਮੈਨੂੰ ਕੰਮ ਏ। ਤੇ ਆਪਾਂ ਨਾ ਕੱਲ ਚਲਾਂਗੇ, ਫੇਰ ਕੱਲ ਹਾਂ। ਤੇ ਕੱਲ ਆਪਾਂ ਪੜ੍ਹਾਈਆਂ ਬਾਰੇ ਵੀ ਦੋ ਚਾਰ ਕਿਤਾਬਾਂ ਚੱਕ ਕੇ ਲਿਆਵਾਂਗੇ, ਜਿਹਦੇ ਨਾਲ ਸਾਨੂੰ ਜਾਣਕਾਰੀ ਮਿਲੇ, ਸਾਡੀ ਪੜ੍ਹਾਈ ਚ ਤਰੱਕੀ ਹੋਵੇ, ਆਪਾਂ ਅੱਗੇ ਭਾਗ ਵੇਖ ਸਕੀਏ, ਸਾਰਾ ਕੁਛ ਮਤਲਬ ਥੋੜਾ ਦੇੇਖਾਂਗੇ। ਤੇ ਫੇਰ ਜਾਵਾਂਗੇ ਠੀਕ ਹੈ।
ਹਾਂ -ਹਾਂ!
ਚੱਲ ਚੰਗਾ ਯਾਰ, ਫਿਰ ਹੁਣ ਫੇਰ ਕਰਦੇ ਹਾਂ ਆਪਾਂ ਗੱਲ, ਸਤਿ ਸ੍ਰੀ ਅਕਾਲ ਲਾਈ ਸਾਰਿਆਂ ਨੂੰ। ਘਰਦਿਆਂ ਨੂੰ ਵੀ। ਬੀਜੀ ਨੂੰ, ਚਾਚੀ ਹੋਰਾ ਠੀਕ ਏ, ਠੀਕ ਏ। ਚੰਗਾ-ਚੰਗਾ।